ਹਾਂਜੀ ਸਤਿ ਸ੍ਰੀ ਕਾਲ ਜੀ।
ਜੀ ਹੋਰ ਕੀ ਹਾਲ ਚਾਲ ਐ।
ਬਸ ਵਧੀਆ ਤੁਸੀਂ ਆਪਣੀ ਸੁਣਾਓ ਕੀ ਹਾਲ ਚਾਲ ਏ ਬੜੇ ਦਿਨਾਂ ਬਾਦ
ਬਸ। ਨਾ ਨਾ ਯਾਦ ਤੇ ਮੈਨੂੰ ਪਤਾ ਕੀ ਆਈ ਏ ਮੈਂ ਇੰਸਟਾਗ੍ਰਾਮ ਤੇ ਤੁਹਾਡੇ ਆਸ ਸਟੇਟਸ ਦੇਖਿਐ ਤੁਸੀ ਤੇ ਪਤਲੇ ਈ ਬੜੇ ਹੋ ਗਏ ਓ ਕੀ ਗੱਲ ਕੀ ਕਰਦੇ ਪਏ ਓ ਤੁਸੀਂ? ਹੈਂ ਏਨੇ ਸੋਹਣੇ ਲੱਗਦੇ ਪਏ ਸੀ।
ਤੁਸੀ ਧਿਆਨ ਨਾਲ ਪੂਰਾ ਵੇਖੋ ਨਾ ਵੀ ਮੈਂ ਕੀ ਕੀਤੈ ਕਿਦੇ ਚ ਫ ਕਿਵੇਂ ਫਸਟ ਓ ਪਤਲੀ ਹੋਈ ਆ ਦੇਖੋ ਤੇ ਸਈ।
ਨੀ ਏ ਏਨੇ ਸੋਹਨੇ ਲਗਦੇ ਓ ਤੁਸੀ ਟੀਸ਼ਰਟ ਪਾਈ ਹੋਈ ਏ ਵਾਈਟ ਮੈਂ ਕਿਹਾ ਏ ਤੇ ਪਛਾਣ ਚ ਈ ਨੀ ਆਂਦੇ ਪਏ। ਮੈਂ ਕਿਹਾ ਕਿਦੇ ਸੋਹਣੇ ਲੱਗਦੇ ਪਏ ਨੇ ਮੈਂ ਕਿਹਾ ਦੇਖੋ ਤਾਂਹੀ ਮੈਂ ਫੋਨ ਕੀਤੈ ਮੈਂ ਕੇ ਮੈਨੂੰ ਵੀ ਦੱਸੋ ਮੇਰਾ ਤੇ ਆਪਣਾ ਸਰੀਰ ਏਨਾ ਭਾਰੀ ਹੋਇਆ ਪਿਐ।
ਬਾਸ ਪਤੈ ਮੇਰਾ ਵੀ ਇਹੀ ਚੱਕਰ ਸੀ ਮੇਰਾ ਵੀ ਇਹੀ ਚੱਕਰ ਸੀ ਸਰੀਰ ਨਾ ਭਾਰੀ ਬੜਾ ਹੋਗਿਆ ਸੀ ਫੇਰ ਪਤਾ ਕੀ ਉਹੀ ਆਪਣੇ ਆਪ ਨੂੰ ਨਾ ਬੁਰਾ ਲਗਦਾ ਪਿਆ ਸੀ ਤੁਸੀਂ ਮੰਨ ਮੰਨੋਗੇ ਮਤਲਬ ਕਿ ਮੈਂ ਨਾ ਸੂਟ ਸਵਾਨੇ ਛੋੜ ਤੇ ਕਿ ਮੇਰਾ ਸਰੀਰ ਏਨਾ ਬੱਦਾ ਹੋ ਗਿਆ ਪੇਟ ਵੱਖਰਾ ਦਿ ਦਾ ਪਿਆ ਮੈਨੂੰ ਬੜੀ ਸ਼ਰਮ ਆਨ ਗੀ ਪਈ ਆਪਣੇ ਆਪ ਤੋਂ ਈ ਤੇ ਉਤ ਤੋਂ ਦੀ ਨਾ ਮੇਰੇ ਹਸਬੈਂਡ ਮੈਨੂੰ ਛੇੜਨਾ ਸ਼ੁਰੂ ਕਰਦਾ ਮੇਰੀ ਨਾ ਇੱਕ ਪੂਆ ਬੜੀ ਮੋਟੀ ਹਐ। ਓਦੇ ਤੇ ਚਲੇ ਗਏ, ਤੂੰ ਆਪਣੀ ਭੂਆ ਬਨੀ ਜਾਂਦੀ ਪਈਏ, ਤੂੰ ਆਪਣੀ ਭੂਆ ਬਨੀ ਜਾਂਦੀ ਪਈ ਏ ਹੁਨ ਦੇਖੀ ਇੱਕ ਦਿਨ ਏਨਨਾ ਨੇ ਬੜਾ ਹੀ ਛੇੜਿਆ ਮੈਨੂੰ ਕਿਚਨ ਇਚ ਮੈਂ ਉਸ ਦਿਨ ਸੂਟ ਈ ਪਿਆ ਦਾ ਸੀ। ਜਿਵੇ ਘਰ ਬੰਦਾ ਟੀਸ਼ਰਟ ਲੋਵਰ ਈ ਪਾਂਦਾਏ ਤੇ ਮੈਂ ਸੂਟ ਪਾਇਆ ਦਾ ਸੀ ਸੂਟ ਵਿੱਚ ਸ਼ਰੀ ਬੋਡੀ ਜਾਦਾ ਗੰਦਾ ਲੱਗਦਾ ਪਿਆ ਹੋਣੈ ਤੇ ਮੈਨੂੰ ਉਸ ਦਿਨ ਨਾ ਬੜਾ ਈ ਫੀਲ ਹੋਇਆ ਕਿ ਮੇਰੇ ਦਿਲ ਨੂੰ ਲੱਗ ਵੀ ਜਿਵੇ ਠੇਸ ਨੀ ਲੱਗਦੀ ਤੇ ਫਿਰ ਮੈਂ ਨਾ ਸਾਡੇ ਘਰ ਕੋਲ ਈ ਨਾ ਅੱਗੇ ਦੋ ਗਲੀਆ ਛੋੜ ਯੋਗਾ ਹਾ ਸਿਖਾਉਂਦੀ ਐ ਇੱਕ ਕਾਫ਼ੀ ਪੁਰਾਣੀ ਐ ਐਕਸਪੀਰੀਅੰਸ ਐ ਓਹਨੁ ਬੜਾ। ਹਾਂ ਉਹਨੇ ਪਤੰਜਲੀ ਤੋਂ ਕੀਤਾ ਦਾ ਯੋਗਾ ਦਾ ਕੋਰਸ ਪੂਰਾ ਇੰਟਰਨੈਸ਼ਨਲ ਤੇ ਯੋਗਾ ਸਿਖ ਖੇਆ ਪੂਰਾ ਤੇ ਹਾਂ ਫਿਰ ਮੈਨੂੰ ਮੈਂ ਓਹਨੁ ਜਾਣਦੀ ਤੇ ਸੀ ਫੇਰ ਮੈਂ ਉਹਦੇ ਕੋਲ ਗਈ ਬਈ ਜਿਵੇ ਜਨਵਰੀ ਸ਼ੁਰੂ ਹੋਇਆ ਨਾ ਮੇਰੇ ਮਾਇੰਡ ਚ ਐ ਰਿਹਾ ਕਿ ਇਹ ਜਨਵਰੀ ਹੈ ਮੈਂ ਨਿਊ ਈਅਰ ਰੈਜੂਲੇ ਜੋ ਲੈਣਾ ਨਾ ਏਯੀ ਲੈਣਾ ਕਿ ਮੈਂ ਪਤਲੇ ਹੋਣੈ ਫਿਰ ਮੈਂ ਉਹਦੇ ਕੋਲ ਗਈ ਤੇ ਬਸ ਫਿਰ ਮੈਂ ਯੋਗਾ ਹੀ ਕੀਤਾ ਮੈਂ ਤੁਹਾਨੂੰ ਸਹੀ ਦੱਸਾਂ ਤੇ ਯੋਗਾ ਤੇ ਪਲੱਸ ਡਾਇਟ ਹਾਂ ਫਿਰ ਨਹੀ ਡਾਇਟ ਤੇ ਮੈਂ ਹੁਣ ਥੋੜ੍ਹਾ ਖਾਣਾ ਭਾਰਦਾ ਮੈਂ ਕਿਉਂਕਿ ਹੋਂਦਾ ਪਤਾ ਕੀ ਪਿਆ ਸੀ ਯੋਗਾ ਨਾਲ ਵੇਟ ਗਿਆ ਵੇਟ ਜੋ ਜਾਂਦੈ ਤੇ ਫੇਸ ਵੀ ਜਾਂਦਾ ਐ ਫਿਰ ਫੇਸ ਜਦੋ ਜਾਂਦੈ ਐ ਨਾ ਉਹ ਲਟਕਦੀ ਹੈ ਸਕਿੰਨ ਫੇਰ ਮੈਂ ਹੁਣ ਤੇ ਖਾ ਰਹੀ ਹਾਂ ਬਈ ਪ੍ਰੋਟੀਨ ਪੂਰਾ ਲੈ ਰਹੀ ਆ ਤੇ ਬਸ ਮੈਂ ਤਾਂ ਯੋਗਾ ਹੀ ਕੀਤੈ ਮੈਂ ਫਿਰ ਸੁਣੋ ਏਜ ਵੀ ਏਜ ਵੀ ਜਿਵੇ ਹੁੰਦੈ ਕਿ ਫੋਰਟੀ ਪਲੱਸ ਹੋਨੇ ਆ ਜਰੂਰੀ ਵੀ ਹੋ ਜਾਂਦੈ ਕਿ ਉਹ ਬਿਮਾਰੀਆਂ ਕਹਿੰਦੇ ਨੇ ਚਾਲੀ ਤੋਂ ਬਾਅਦ ਈ ਸ਼ੁਰੂ ਹੁੰਦੀਐਂ ਫਿਰ ਮੈਂ ਕਿਹਾ ਚੱਲ ਚੱਲ ਯੋਗਾ ਤੇ ਚੱਲ ਹੁਣ ਮੈਂ ਕੀ ਕਰਦੀ ਆ ਸਵੇਰੇ ਨੀ ਜਾਂਦੀ ਕਿਉਂਕਿ ਐਵੇਂ ਵੀ ਨਾ ਜਾਓ ਕਿ ਘਰਦਿਆ ਨੂੰ ਦੁੱਖ ਏ ਗਿਆ ਦਾ ਸ਼ਾਮੀ ਪੰਜ ਵਜੇ ਮੇਰੇ ਬੱਚੇ ਚਲੇ ਜਾਂਦੇ ਨੇ ਟਿਊਸ਼ਨ ਤੇ ਬੇਟਾ ਟਿਊਸ਼ਨ ਛੋਡ ਕੇ ਮੈਂ ਯੋਗਾ ਚਲੀ ਜਾਨੀ ਆ ਮੈਂ ਯੋਗਾ ਤੋਂ ਆਉਂਦੀ ਆ ਤੇ ਬੇਟੇ ਨੂੰ ਲੈਂਦੀ ਆਨੀ ਆ ਬਸ ਇੱਕ ਘੰਟਾ ਦਿੰਨੀ ਆ ਪ ਨੂੰ ਬਸ
ਕੀ ਲੈਂਦੇ ਓ ਡਾਇਟ ਚ ਕੀ ਕੀ ਲੈਂਦੇ ਓ
ਡਾਇਟ ਚ ਤੁਹਾਨੂੰ ਮੈਂ ਦੱਸਾਂ ਹਾਂ ਮੈਂ ਤੁਹਾਨੂੰ ਦੱਸਦੀ ਆ ਸਵੇਰੇ ਅੱਜ ਮੈਂ ਸਵੇਰੇ ਕੀ ਖਾਦੈ ਦੇਖੋ ਅੱਜ ਵੈਸੇ 'ਤੇ ਅਗਰ ਤੁਸੀ ਨੋਨ ਵੈਜ ਖਾਂਦੇ ਓ ਤੇ ਆਂਡੇ ਖਾਲੋ ਪ੍ਰੋਟੀਨ ਬਹੁਤ ਅੱਛਾ ਓਦੇ 'ਚ ਦੋ ਆਂਡੇ ਆਪਣੇ ਵਾਸਤੇ ਬਹੁਤ ਐ ਔਰ ਮੈਨੂੰ ਵੈਸੇ ਸਹੀ ਦਸਾ ਮੈਨੂੰ ਚਾਹ ਦੀ ਵੀ ਆਦਤ ਮੈਂ ਅੰਡੇ ਨਾਲ ਚਾਹ ਲੈਨੀ ਆ ਤੇ ਜਿਵੇਂ ਅੱਜ ਮੈਂ ਪਤਾ ਕੀ ਖਾਧੈ ਤੁਹਾਨੂੰ ਮੈਂ ਦਸਨੀ ਆ ਓਟਸ ਓਹਦੇ ਨੇ ਨਾ ਓਟਸ ਦੇ ਵਿੱਚ ਮੈਂ ਪਾਲਕ ਪਾਈ ਥੋੜ੍ਹੀ ਸੀ ਪੰਜ ਛੇ ਪੱਤੇ ਲਗਾਲੋ ਇੱਕ ਕਟੋਰੀ ਓਟਸ ਲਿਤੀ ਜਿਵੇ ਜਿੰਨੀ ਪਾਲੋ ਕੋਈ ਉਹਦਾ ਨੁਕਸਾਨ ਤੇ ਹੈ ਨੀ ਤੇ ਉਹਦੇ ਵਿੱਚ ਫੇਰ ਪਾਣੀ 'ਚ ਪਾ ਕੇ ਕ ਨਾ ਮਿਕਸੀ ਚ ਕਰ ਲਿਆ ਓਹਨੂੰ ਉਹ ਇੱਕ ਹੁਣ ਤੁਹਾਡੇ ਪੀ
ਅੱਛਾ ਹਾਹੋ ਬਸ ਮੈਂ ਬੋਲਦੀ ਅੱਛਾ ਅੱਛਾ ਨਾਲ ਰਪੀਟ ਜਾਂਦੀ ਅੱਛਾ ਅੱਛਾ ਅੱਛਾ ਹਮ ਅੱਛਾ।
ਫੇਰ ਉਹਨੇ ਉਹਨੂੰ ਕਰ ਲਿਆ ਨਾ ਉਹਦਾ ਬੈਟਰ ਬਣ ਜਾਂਦ ਆ ਓਟਸ ਔਰ ਪਾਲਕ ਦਾ ਮੈਂ ਬੈਟਰ ਬਣਾ ਲਿਆ ਤੇ ਉਹਦੇ ਚ ਫਿਰ ਅਹ ਥੋੜ ਹਾਂ ਉਹਦਾ ਚੀਲਾ ਬਣਾ ਲਓ। ਅੱਛ ਉਹਦਾ ਚੀਲਾ ਤੇ ਬਣਦਾ ਦੂਸਰਾ ਪਤਾ ਕਿ ਉਹਦਾ ਨਾ ਰੈਪ ਬਣ ਜਾਂਦਾ ਜਿਵੇਂ ਓਟਸ ਔਰ ਪਾਲਕ ਦੇ ਵਿੱਚ। ਨਾ ਰੋਟੀ ਬਣਾ ਲੋ ਤੁਸੀਂ ਪੂਰੀ ਦੀ ਪੂਰੀ ਫੁੱਲ ਜਾਂਦੀ ਉਹ ਵੀ ਨਾ ਹਾਂ। ਇਹ ਵੀ ਥੋੜਾ ਡਾਕ ਹੋ ਗੁਣਲੋ ਵਿੱਚੋ ਦੀ ਫਾੜੋ ਉਹਦੇ ਵਿੱਚ ਤੁਲਵੇ ਅ ਪਿਆਜ ਪਾਲੋ ਅ ਪਨੀਰ ਪਾਲੋ ਅਹ ਸੋਸ ਲਗਾ ਲੋ ਜਿਵੇਂ ਉਹ ਰਹਿਪ ਹੁੰਦੇ ਨੇ ਜਿਹਨੂੰ ਰਹਿਪ ਬੋਲਦੇ ਨੇ ਉਹ ਬਹੁਤ ਸਵਾਦ ਬਣਦਾ ਅੱਜ ਮੈਂ ਉਹ ਖਾਇਆ।
ਅੱਛਾ ਤੇ ਕਿੰਨੇ ਫ ਦਿਨ ਦਾ ਤੁਸੀਂ ਖਾ ਲੈਦੇ ਬਸ ਇੱਕ ਖਾਂਦੇ ਆ ਦੋ ਖਾਂਦੇ
ਅਰੇ ਨਹੀਂ ਮੈਂ ਇੱਕ ਹੀ ਖਾ ਲੈਦੀ ਕਿਉਂਕਿ ਪਤਾ ਜੋ ਪ੍ਰੋਟੀਨ ਚੀਜ਼ ਹੈ ਨਾ ਤੁਸੀਂ ਜ਼ਿਆਦਾ ਨਹੀਂ ਖਾ ਸਕਦੇ ਪ੍ਰੋਟੀਨ ਹੈ ਨਾ ਜਿਹਦੇ ਚ ਜਿਹਦੇ ਤੁਸੀਂ ਪਨੀਰ ਵੀ ਪਾ ਰਹੇ ਹੋ ਵੈਜਿਸ ਵੀ ਪਾ ਰਹੇ ਹੋ ਇੱਕ ਚੀਲਾ ਬਣਾ ਰਹੇ ਹੋ ਮੈਂਨਾ ਵੱਡਾ ਵੀ ਨੀ ਬਣਾਉਂਦੀ ਛੋਟਾ ਜਿਹਾ ਕਿਉਂਕਿ ਮੈਂ ਜੋ ਨਾਸ਼ ਤੇ ਰ ਲੰਚ ਦਾ ਟਾਈਮ ਵਿੱਚ ਨਾ ਮੇਰਾ ਗੈਪ ਘੱਟ ਪੈਂਦਾ ਕਿਉਂਕਿ ਜਿਵੇਂ ਮੈਂ ਹੁਣ ਖਾ ਲਿਆ ਨਾ ਕਿਚਨ ਵਿੱਚ ਕੰਮ ਕਰਦੇ ਕਰਦੇ ਮੈਨੂੰ ਹੁੰਦਾ ਕਿ ਲੰਚ ਨਾ ਮ ਦੋ ਵਜੇ ਤੱਕ ਕਰ ਲਵਾਂ ਕਿਉਂਕਿ ਪੰਜ ਵਜੇ ਯੋਗਾ ਤੇ ਜਾਣਾ ਕਿ ਦੋ ਤਿੰਨ ਘੰਟੇ ਪਹਿਲੇ ਪੇਟ ਖਾਲੀ ਹੋਣਾ ਚਾਹੀਦਾ ਸਾਡਾ ਨੀ ਫੇਿਰ ਯੋਗ ਕਰੋ ਨਾ ਐਕਸਰਸਾਈਜ਼ ਕਰੋ ਤੇ ਸਾਰਾ ਉੱਤੇ ਆਉਂਦਾ ਹੈ ਇਹ ਹੁੰਦਾ ਹੈ ਸਾਰਾ ਨਾ ਹਮ ਹੈਲੋ ਹੈਲੋ। ਹੈਲੋ।
ਹੈਲੋ
ਹੈਲੋ ਹਾਂਜੀ-ਹਾਂਜੀ ਤੁਹਾਡੀ ਆਵਾਜ਼ ਆਣੀ ਬੰਦ ਹੋ ਗਈ ਸੀ ਵਿੱਚੇ-
ਹਾਂ ਮੈਂ ਕਿਹਾ ਤੁਸੀਂ ਤਾਂ ਲੰਚ ਵਿਚ ਕੀ ਕਰਦੇ ਹੈਗੇ ਹੋ?
ਲੰਚ ਮੈਂ ਪ੍ਰੋਪਰ ਕਰਦੀ ਹਾਂ ਲੰਚ ਪ੍ਰੋਪਰ ਲੰਚ ਨਹੀਂ ਛੋੜਦੀ ਮੈਂ ਲੰਚ ਮੈਨੂੰ ਚਾਵਲ ਵੀ ਚਾਹੀਦੇ ਨੇ ਸੈਲਡ ਵੀ ਚਾਹੀਦਾ ਅਹ ਜੋ ਮੈਂ ਦਾਲ ਸਬਜ਼ੀ ਜੋ ਵੀ ਬਣਾਈ ਹੈ ਮੈਂ ਪੂਰਾ ਖਾਂਣੀ ਹਾਂ। ਕਿ ਚਾਵਲ ਮੈਨੂੰ ਜਿਵੇਂ ਰੈਗੂਲਰ ਹੀ ਚਾਹੀਦੇ ਨੇ ਚਾਵਲ ਜਿਵੇਂ ਹਲੇ ਬੋਤਲ ਰਾਈਸ ਖਾਂਣੀ ਹਾਂ ਮੋਸਟਲੀ ਮੈਂ ਤੈ ਲੰਚ ਚ ਬ
ਮਤਲਬ ਇੱਕ ਪੂਰਾ ਮਤਲਬ ਉਹ ਪੂਰੀ ਸੰਤੁਲਿਤ ਆਹਾਰ ਲੈਂਦੇ। ਦਾ ਹੈ ਜਿਹੜਾ ਦੱਸਿਆ ਜਾਂਦਾ ਹੈਗਾ ਦਾਲ-ਚਾਵਲ -ਰੋਟੀ
ਹੂੰ-ਹੂੰ-ਹੂੰ-ਹੂੰ ਹਾਂ ਦਹੀਂ ਦਹੀਂ। ਹਾਂ ਦਹੀਂ ਜਿਵੇਂ ਸੁੱਕੀ ਸਬਜ਼ੀ ਆ ਤੇ ਮੈਨੂੰ ਪੂਰੀ ਦਹੀਂ ਵੀ ਚਾਹੀਦੀ ਹੈ ਨਾਲ ਤੇ- ਹੁਣ ਜਿਵੇਂ ਅੱਜ ਮੈਂ ਉਹ ਮਾਂ-ਮ ੱਖਣੀ ਬਣਾ ਰਹੀ ਹ ਤੇ ਉਹ ਵੀ ਪੂਰੀ ਖਾਵਾਂਗੀ ਕਿਉਂਕਿ ਉਹਦੇ ਵਿੱਚ ਕਰੀਮ ਵੀ ਪੈ ਰਹੀ ਏ ਏਗ ਗੱਲ ਨਹੀਂ ਕਿ ਮੈਂ ਨਹੀਂ ਖਾਵਾਂਗੀ ਕਰੀਮ ਵੀ ਪਾਵਾਂਗੀ ਅੱਛਾ ਘਿਓ ਤੋਂ ਬਿਨਾਂ ਅੱਛੇ ਨੀ ਲੱਗਦੇ ਮਾਂਹ ਘਿਓ ਵੀ ਪਾਵਾਂਗੀ ਉਹਦੇ ਨਾਲ ਮੈ ਮੈਂ ਅੱਜ ਕੀ ਖਾਵਾਂਗੀ ਲਸਣ ਪਰਾਂਠਾ
ਅੱਛਾ।
ਉਹਦੇ ਨਾਲ ਲਸਣ ਪਰਾਂਠਾ ਲਾਗੀ ਮੈਂ ਅੱਧਾ ਖਾ ਲਾ ਇੱਕ ਖਾ ਲਾ ਵੀ ਜਿੰਨਾ ਮੇਰਾ ਪੇਟ ਮੰਗ ਰਹਾ ਰਿਕੁਆਇਰਡ ਤੇ ੱਲ ਨਹੀਂ ਹੈ ਪਤਾ ਕਹਿੰਦੇ ਨੇ ਅਗਰ ਤੁਸੀਂ ਕੁਛ ਵੀ ਖਾ ਰਹੇ ਹੋ ਨਾ ਜਿਵੇਂ ਡਾਇਟ ਵੀ ਕਰ ਰਹੇ ਹੋ ਉਹ ਖਾਲੋ ਮਾਈੰਡਫੁਲ ਮਾਇੰਡ ਫੁੱਲ ਸਮਝ ਰਹੇ ਹੋ ਜਿੰਨਾ ਤੁਹਾਡਾ ਮਡ ਰਿਕੁਆਇਰ ਕਰ ਰਿਹਾ ਨਾ ਇੱਕ ਵਾਰੀ ਓਨਾ ਖਾ ਲਓ ਕਿ ਤੁਹਾਡਾ ਧਿਆਨ ਨਾ ਰਹੇ ਹਾਏ ਮੈਂ ਨੀ ਖਾਧਾ ਉਹ ਨੀ ਖਾਧਾ ਕਹਿੰਦੇ ਨਾ ਮਾਇੰਡ ਫੁੱਲ ਖਾਓ। ਖਾਣਾ ਤੇ ਤੇ ਬਸ ਜੋ ਮੈਂ ਲੰਚ ਤੇ ਪੂਰਾ ਹੈਵੀ ਲੈਂਦੀ ਹਾਂ ਲੰਚ ਤੋਂ ਬਾਅਦ ਫਿਰ ਜੋ ਮੈਂ ਡਿਨਰ ਲੈਣਾ ਨਾ ਡਿਨਰ ਫੇਰ ਮੈਂ ਟਰਾਈ ਕਰਦੀ ਹਾਂ ਅੱਠ ਵਜੇ ਤੱਕ ਖਾ ਲਾ ਖਾ ਲਿਆ ਤੇ ਖਾ ਲਿਆ ਨਹੀਂ ਤੇ ਫਿਰ ਮੈਂ ਸਕਿਪ ਕਰ ਦਿੰਦੀ ਹਾਂ ਅੱਠ ਵਜੇ ਬਸ ਉਹੀ ਹੈ ਨਾ ਜੋ ਮੈਂ ਸਵੇਰੇ ਖਾਧਾ, ਅਗਰ ਤੇ ਉਹੀ ਬੈਟਰ ਜਿਵੇਂ ਅੱਜ ਬੈਟਰ ਬੱਚੇ ਦਾ ਮੇਰਾ, ਉਹੀ ਸ਼ਾਮੀ ਹੀ ਖਾ ਲਾਂਗੀ। ਨਹੀਂ ਤੋ, ਅ ਫੇਰ ਯਾ ਦੇਖਨੀ ਆ ਮਖਾਣੇ ਪਏ ਨੇ, ਮਖਾਨੇ ਖਾ ਲੇ। ਇਹ ਯਾ ਸੂਜੀ ਦਾ ਪੂੜਾ ਬਣਾ ਕੇ ਖਾ ਲਿਆ, ਜੇ ਦਾਲ ਬਣਾ ਰਹੀ ਆ, ਉਬਲੀ ਦਾਲ ਇੱਕ ਕਟੋਰੀ ਨਿਕਾਲੀ, ਉਹ ਖਾ ਲੀ । ਨਿੰਬੂ ਵਗੈਰਾ ਪਾ ਕੇ, ਤੇ ਹਾਂ । ਬਈ ਐਵੇਂ ਖਾ ਲੈਂਦੀ ਆ ਮੈਂ ।
ਖਾਂਦੇ ਅਇਓ ਦਾਲ ਵਗੈਰਾ, ਰੋਟੀ ਨਹੀਂ ਲੈਂਦੇ ਰਾਤੀ, ਹੈਂ?
ਨਾ, ਰਾਤੀ ਰੋਟੀ ਨਹੀਂ ਖਾਂਦੀ ਮੈਂ।
ਅੱਛਾ, ਬਸ ਤੁਸੀਂ ਰੋਟੀ ਬਸ ਦੁਪਹਿਰੇ ਖਾਂਦੇ
ਹਾਂ ਰੋਟੀ ਮੇਰੀ ਦੁਪਹਿਰੇ, ਕਈ ਵਾਰੀ, ਕਈ ਵਾਰੀ ਬਾਈ ਚਾਂਸ ਹਫ਼ਤੇ ਚ ਇੱਕ ਵਾਰੀ ਐਵੇਂ ਹੋ ਜਾਂਦਾ ਕਿ ਜਿਵੇਂ ਬੜਾ ਅਸੀ ਘਰ ਦਾ ਕੰਮ ਕਰ ਰਹੇ ਹਾਂ, ਮੇਰਾ ਬਣਾਉਣ ਦਾ ਮਨ ਨੀ ਕੁੱਛ ਕਰ ਰਿਹਾ, ਜਾਂ ਤੁਹਾਨੂੰ ਪਤਾ ਈ ਏ ਬੱਚੇ ਹਸਬੈਂਡ ਖਾ ਕੇ ਜਾਣ, ਜੂਠ ਵਿੱਚ ਰੋਟੀ ਪਈ ਹੁੰਦੀ ਹੈ, ਉਹ ਖਾ ਲਾਂ ਤੇ ਖਾ ਲਾਂ। ਬਈ ਬਾਏ ਚਾਂਸ ਕਈ ਵਾਰੀ ਮਨ ਕਰਦਾ, ਹਾਂ ਇੱਕ ਦਿਨ ਸੰਡੇ ਐਸਾ ਆਂਦੈ ਜਿਦੇ ਚ ਮੈਨੂੰ ਗੋਲ ਗੱਪੇ ਖਾਣੇ ਏ, ਟਿੱਕੀ ਕੀ ਵੀ ਖਾਣੀ ਹੈ, ਆਈਸ ਕ੍ਰੀਮ ਵੈਸੇ ਮੈਨੂੰ ਪਸੰਦ ਨਹੀਂ ਹੈ, ਅਗਰ ਬੜਾ ਮਨ ਕਰ ਰਿਹਾ ਆਈਸ ਕ੍ਰੀਮ ਦਾ, ਇੱਕ ਦੋ ਸਕੂਪ ਜਿਹੜੀ ਖਾਣੀ ਹੈ ਉਹ ਆਈਸ ਕਰ੍ਰੀਮ ਵੀ ਖਾ ਲੈਣੀ। ਵੀ ਸੰਡੇ ਇੱਕ ਚੀਟ ਡੇ ਵੇ ਮੇਰਾ । ਬਸ ਇਹ ਕਿ ਮੈਂ ਓਇਲੀ ਨੀ ਹੀ ਖਾਂਦੀ। ਮੈਨੂੰ ਉਹ ਜਨਵਰੀ ਤੋਂ ਲੈ ਕੇ ਹੁਣ ਤੱਕ ਮੈਂ ਸਮੋਸੇ ਦਾ ਟੇਸਟ ਨਹੀਂ ਵੇਖਿਆ, ਕੀ ਹੁੰਦਾ। ਮੈਂ ਸਮੋਸਾ ਨਹੀਂ ਖਾ ਦਾ, ਪੂੜੀ, ਪੂੜੀ ਇੱਕ ਵਾਰੀ ਖਾਧੀ ਏ, ਵਿਸਾਖੀ ਤੇ ਗੁਰਦੁਆਰੇ ਗਏ ਸੀ। ਲੰਗਰ ਚ ਖਾਈ ਸੀ ਪੂਰੀ। ਉਸ ਤੋਂ ਬਾਅਦ, ਹਾਂ ਮੈਂ ਭਠੂਰਾ ਨਹੀਂ ਦਾ, ਓਇਲੀ ਚੀਜ਼ ਹਜੇ ਤੱਕ ਮੈਂ ਕੋਈ ਮੂਹ ਚ ਨਹੀਂ ਪਾਈ।
ਅੱਛਾ।
ਹਾਂ ਹੁਣ ਨਾ ਮੈਨ ਕ੍ਰੇਵਿੰਗ ਹੁੰਦੀ ਹੈ ਕਿਉਂਕਿ ਛੋੜ ਚੁੱਕੀ ਹੈ ਨਾ, ਜਿਵੇਂ ਹੁਣ ਸ਼ਾਮੀ ਤੁਹਾਨੂੰ ਪਤਾ ਸਭ ਦੇ ਘਰਾਂ ਚ ਸਮੋਸੇ ਆਉਂਦੇ ਨੇ, ਮੇਰੇ ਘਰ ਵੀ ਆਉਂਦੇ ਨੇ, ਬੱਚੇ ਖਾਂਦੇ ਨੇ, ਹਸਬੈਂਡ ਖਾਂਦੇ ਨੇ। ਮੈਂ ਆਪਣਾ ਨਾਲ ਉਹੀ ਜਿਹੜੇ ਕਾਲ ਛੋਲ ਛੋਲੇ ਲੱਲੇ ਚਾਹ ਨਾਲ ਜਾਂ ਮਖਾਣੇ ਲੈ ਗਈ ਉੱਤੇ। ਵਈ ਪਤਾ ਕਿ ਹੁੰਦਾ, ਸਾਨੂੰ ਸਿਰਫ ਨਾ ਉਸ ਟਾਈਮ ਤੱਕ ਕ੍ਰੇਵਿੰਗ ਹੁੰਦੀ ਏ, ਜਦ ਤੱਕ ਸਾਨੂੰ ਭੁਖ ਏ। ਅਗਰ ਤੁਸੀਂ ਕੁਛ ਵੀ ਮੁਹ ਚ ਪਾਓਗੇ ਨਾ ਤੁਹਾਡੇ ਸਾਮਣੇ ਵਾਲੀ ਚੀਜ਼ ਖਾਣ ਦਾ ਆਪਣੇ ਆਪ ਹੀ ਮਨ ਖਤਮ ਹੋ ਜਾਏਗਾ, ਮੈਨੂੰ ਭੁੱਖ ਲੱਗਦੀ ਨਾ, ਮਨ ਕਰਦਾ ਸਮੋਸਾ ਪਿਆ ਦੈ। ਮੈਂ ਉਸ ਟਾਈਮ ਆਪਣੇ ਛੋਲੇ ਜਾਂ ਕੁਛ ਵੀ ਮੂੰਹ 'ਚ ਪਾ ਚੁੱਕ ਹੁੰਦੀ ਹਾਂ। ਫਿਰ ਮੈਨ ਉਹ ਕ੍ਰੇਵਿੰਗ ਖਤਮ ਹੋ ਜਾਂਦੀ ਏ। ਕਿ ਮੈਂ ਉਹ ਖਾਵਾਂ ਚੀਜ਼ ਪਕੜ ਕੇ । ਤੇ, ਤੇ ਖਾਇਆ ਨਹੀਂ, ਹਾਂ ਓ ਵੈਲ ਹਾਂ ਬ ਸ਼ਾਮੀ ਜਿਵੇਂ ਪਾਸਤਾ ਜਾਂ ਸੂਜ ਸੂਜੀ ਦੈ, ਉਹ ਬਣਾਇਆ ਤੇ ਉਹ ਮੈਂ ਥੋੜ੍ਹਾ ਜਾ ਖਾ ਲੈਂਦੀ ਹਾਂ। ਬਈ ਇਹ ਨੀ ਕਿ ਪੂਰਾ ਹੀ ਮਨ ਤਰਸਾ ਕੇ ਚੱਲਦੀ ਆ, ਡਾਇਟ ਖਾਓ ਫਿਰ ਕਹਿੰਦੇ ਨੇ, ਕੁਛ ਵੀ ਖਾਓ, ਹਿਸਾਬ ਨਾਲ ਖਾਓ । ਔਰ ਰਾਤੀ ਅੱਠ ਵਜੇ ਤੋਂ ਬਾਅਦ ਛੋੜ ਦੋ, ਜੋ ਮਰਜੀ ਖਾਓ ਦਿਨ ਚ, ਤੇ ਕੱਲ੍ਹ ਮੈਂ ਕੀ ਖਾਧਾ, ਕੱਲ ਮੈਨੂੰ ਦੇਰ ਹੋ ਗਈ ਸੀ। ਜਦੋਂ ਮੈਂ ਟਾਈਮ ਦੇਖਿਆ, ਸਾਢੇ ਅੱਠ ਪੌਣੇ ਨੋਂ ਹੋ ਗਏ ਤੇ ਉੱਤੋਂ ਮੈਨੂੰ ਭੁੱਖ ਲੱਗ ਰਹੀ ਸੀ, ਤੇ ਕੱਲ ਮੈਂ ਕੀ ਕੀਤਾ। ਮੇਰੇ ਕੋਲ ਐਪਲ ਪਿਆ ਸੀ। ਐਪਲ ਇੱਕ ਐਸੀ ਚੀਜ਼ ਹੈ ਤੁਸੀਂ ਰਾਤੀ ਬਾਰਾਂ ਦੇ ਬਾਰਾਂ ਵਜੇ ਵੀ ਖਾ ਸਕਦੇ ਹੋ। ਤੇ ਕੱਲ ਫੇਿ ਮੈਂ ਐਪਲ ਖਾ ਲਿਆ ਸੀ ਰਾਤੀ। ਹਾਂ, ਬਸ ਐਵੇਂ ਹੀ। ਮਤਲਬ ਕਿ ਡਾਇਟ ਵੀ ਕਰ ਰਹੀ ਹਾਂ ਔਰ ਹੈਲਦੀ ਵੀ ਖਾ ਰਹੀ ਹਾਂ । ਕਿ ਬਈ ਅੰਦਰ ਸਰੀਰ ਚ ਕੁਛ ਕਮਜ਼ੋਰੀ ਨਾ ਲੱਗੇ। ਕੁਛ ਨੀ, ਬਸ ਐਵੇਂ ਈ ।ਕਿਉਂ, ਕਿਉਂ ਤੁਸੀਂ ਵੀ ਡਾਇਟ ਤੇ ਜਾਣ ਦਾ ਪਲੈ ਪ੍ਰੋਗਰਾਮ ਬਣਾਇਆ ਕੀ? ਹੀਂ ਹੀਂ
ਹਾਂ ਬਸ ਮੇਰੀ ਤੇ ਤੁਹਾਡੇ ਵਰਗੀ, ਮੈਂ ਕਹਿੰਦੀ ਇੰਨੀ ਸਟ੍ਰਿਕਟ ਡਾਇਟ ਨਹੀਂ ਹੋ ਸਕਦੀ ਹੈਗੀ। ਤੁਸੀ ਤੇ ਬਹੁਤ ਹੀ ਸਟ੍ਰਿਕਟ ਡਾਇਟ ਕਰਦੇ ਹੈਗੇ ਓ । ਜਿਵੇਂ ਤੁਸੀਂ ਦੁਪਹਿਰੇ ਬਸ ਇੱਕ ਟਾਈਮ ਆਉਂ ਹੈਗੀ, ਉਹ ਮੇਰੇ ਕੋਲ ਤੇ ਨੀ, ਮੈਂ ਨੀ ਲੈ ਸਕਦੀ ਹੈਗੀ। ਮੈਂ ਸੱਚੀ ਦੱਸਾਂ ਤੇ, ਇੱਕ ਵਾਰੀ ਰੋਕ ਚਾਹੀਦੀ ਚਾਹੀਦੀ ਹੈਗੀ ਏ । ਮੈ ਤੋ ਬੈਰੇ ਈਵਨ ਮੈਨੂੰ ਰਾਤੀ ਅਗਰ ਮੈਂ ਪੇਟ ਭਰ ਕੇ ਨਹੀਂ ਸੌਵਾਂਗੀ ਨਾ ਮੈਨੂੰ ਨੀਂਦ ਨਹੀਂ ਆਏਗੀ। ਮੇਰਾ ਤਾਂ ਹਿਸਾਬ ਏ ਵੇ। ਹਾਂ ਹਾਂ, ਅਗਰ, ਕਿਉਂਕਿ ਹਾਂ ਮੈਨੂੰ ਇਹ ਹੈਗਾ ਵੀ ਰਾਤ ਮੈਂ ਰੋਟੀ ਖਾ ਕੇ ਸੋਹਣੀ ਸੋਹਣੀ ਹੈ ਇਨਕੇਸ ਜਿਵੇਂ ਮੈਂ ਅਹ ਰੋ ਮੈਂ ਕੈਰੀਆਂ ਵੀ ਨ ਖਾਈ ਹੈਗੀ ਤੇ ਮੈਂ ਪੂਰੀ ਰਾਤ ਮੇਰਾ। ਨ ਗਿਆਰਾਂ ਬਾਰਾਂ ਵਜੇ ਤੱਕ ਭੁੱਖ ਨਾਲ ਵਿਹਾਲ ਹੋ ਜਾਗੀ ਮੈਂ ਰੋਟੀ ਖਾਣੀ ਰੋਟੀ
ਅੱਛਾ ਅੱਛਾ ਅੱਛਾ ਅੱਛਾ ਨਹੀਂ ਨਹੀਂ ਮੈਨੂੰ ਪੁਤਾ ਕੀ ਜੇ ਬਲਕਿ ਮੈਂ ਇਸ ਟਾਈਮ ਜਿਵੇਂ ਲਾਈ ਕਈ ਵਾਰੀ ਬੱਚੇ ਔਰ ਹਸਬੈਂਡ ਕਰਦੇ ਨੇ ਕਿ ਅੱਛੀ ਚੀਜ਼ ਬਣੀ ਮੰਮਾ ਖਾ ਲੋ ਮੈਨੂੰ ਉਦੀ ਰੋਟੀ ਖਾਣੀ ਪੈ ਜਾਂਦੀ ਨਾ। ਕਿ ਮੈਂ ਸੋਚਦੀ ਰਹਿੰਦੀ ਹਾਂ ਮੈਂ ਕਿਉਂ ਖਾਧਾ ਹੁਣ ਪਰਸੋਂ ਆਈ ਹੋਇਆ ਸੀ ਅੱਧੀ ਰੋਟੀ ਜਬਰਦਸਤੀ ਖਾ ਲਈ। ਮੈਂ ਸੋਚਦੀ ਰਹੀ ਹਾਂ। ਠੀਕ ਹੈ ਓਕੇ ਜੀ ਓਕੇ ਹਾਂਜੀ ਕੋਈ ਨੀ ਆਪਣੀ ਬੇਟੀ ਨੂੰ ਦੇਖੋ ਕੋਈ ਗੱਲ ਨੀ ਸ਼ੋਰ ਹੈ ਸਤਿ ਸ਼੍ਰੀ ਅਕਾਲੀ।
ਠੀਕ।